ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ। ਕੀ ਹਾਲ ਚਾਲ ਨੇ
ਠੀਕ ਹੈ ਤੁਸੀ ਸੁਣਾਓ ਆਪਣਾ।
ਬਸ ਮੈਂ ਵੀ ਠੀਕ ਆਂ। ਕੁਛ ਨੀ ਬਸ ਬੱਚੇਆਂ ਦਾ ਹੁਣੇ ਜੂੜੇ ਪਟਕੇ ਕਰਕੇ ਹਟ ਆਂ ਸਵੇਰ ਦੇ। ਬਸ ਟਾਈਮ ਨੀ ਲੱਗਾ। ਤਾਂ ਕਰਕੇ। ਹੋਰ ਬਸ ਠੀਕ ਐ। ਹੋਰ ਤੁਸੀਂ ਰੋਟੀ ਰੁਟੀ ਖਾ ਲੀ
ਹਾਂਜੀ ਹਾਂਜੀ ਹੁਨੇ ਰੋਟੀ ਖਾ ਕੇ ਪਾਂਡੇ ਰੱਖੇ ਨੇ।
ਅੱਛਾ ਜੀ, ਠੀਕ ਹੈ। ਯਾਨ ਕਿ ਮੈਂ ਸਹੀ ਟਾਈਮ ਫੋਨ ਕੀਤਾ ਬਿਜੀ ਨੀ ਸੀਗੇ। ਠੀਕ ਠੀਕ ਹੈ ਭੈਣ ਜੀ। ਹੋਰ ਹਾਂਜੀ ਮੈਂ ਸਾਰੇ ਠੀਕ ਹਾਂ। ਤੁਸੀ ਸਾਰਾ ਪਰਿਵਾਰ ਠੀਕ
ਹਾਂਜੀ ਹਾਂਜੀ ਬਸ ਰੋਟੀ ਖਾ ਗਏ ਨੇ ਹੁਣ ਕੰਮਾਂ ਤੇ
ਅੱਛਾ ਜੀ।
ਹਾਂਜੀ। ਹੋਰ ਸੀ ਦੱਸੋ।
ਬਸ ਠੀਕ ਏ ਭੈਣਜੀ। ਮੈਂ ਪੁੱਛਣਾ ਸੀ ਤੁਹਾਨੂੰ ਤੁਹਾਡੇ ਨਾ ਓਥੇ ਪੇੜ ਲੱਗਾ ਹੋਏ ਨਾ ਵਿਲੀ ਸ਼ੇ ਦਾ। ਬੇਲ ਦਾ। ਫੈਕਟਰੀ, ਹਾਂਜੀ ਤੇ ਮੈਂ ਬੜਾ ਸੁਣਿਆ ਕਿ ਇਹ ਠੰਡੇ ਹੁੰਦੇ ਨੇ ਪੇਟ ਵਾਸਤੇ ਵੀ ਵਧੀਆ ਹੁੰਦੇ ਨੇ ਕੀ ਸੱਚੀ ਗੱਲਾਂ ਵਧੀਆ ਹੁੰਦੇ ਨੇ ਪੇਟ ਵਾਸਤੇ?
ਜੀ ਬਹੁਤ ਵਧੀਆ ਹੈ। ਜਿਸ ਤਰ੍ਹਾਂ ਕਿ ਇਹਦਾ ਜੂਸ ਬਣਾਓ ਜਿਸ ਤਰ੍ਹਾਂ ਇਹਨੂੰ ਤੋੜੋ ਇਹਦੇ ਵਿੱਚੋਂ ਗੁੱਧਾ ਜਿਹਾ ਨਿਕਲਦਾ ਉਹ ਪਾਣੀ ਚ ਪਿਓ ਦੋ ਇੱਕ ਘੰਟਾ। ਤੋ ਹਾਥੀ ਜੜ ਇੰਨਾ ਮਾਰਨਾ ਤੇ ਉਹ ਸਾਰਾ ਨਿਕਲ ਜਾਣਾ ਤੇ ਛਾਣ ਲੋਓ ਫੇਰ ਇੱਕ ਦੋ ਇੱਕ ਦੋ ਵਾਰੀ ਤਿੰਨ ਵਾਰੀ ਛਾਨਾ ਪੈਂਦਾ ਜੇ ਤੁਸੀਂ ਉਸ ਲਈਲੇ ਬਣਾਓਗੇ ਫੇਰ ਜ਼ਿਆਦਾ ਛਾਣਨਾ ਪੈਂਦਾ ਭੀਜਿਆ ਤਾਂ ਹੋਵੇ ਨਾ ਉਹ ਇੱਕਦਮ ਸਾਰਾ ਹੀ ਨਿਕਲ ਜਾਂਦਾ ਹੈ ਮਾਲ ਉਹਦੇ ਚ।
ਅੱਛਾ ਨਹੀਂ ਕਈ ਵਾਰੀ ਮੇਰੇ ਘਰ ਵਾਲਾ ਵੀ ਲੈ ਕੇ ਆਉਂਦੇ ਨਾ ਜੂਸ ਬੇਲ ਦਾ। ਬਜ਼ਾਰੋਂ ਤੇ ਮੈਨੂੰ ਨਾ ਚੰਗਾ ਜਿਹਾ ਨਹੀਂ ਲੱਗਦਾ।
ਅੱਛਾ ਨਾ ਨਾ ਇਹ ਤੇ ਵਧੀਆ ਲੱਗਦਾ ਹੈ। ਹੈਂ ਜਿਸ ਤਰ ਬਣਾਣਾ ਨਾ ਇਸ ਲਈ ਬਣਾ ਕੇ ਤੇ ਤੁਸੀਂ ਇਹਦੇ ਵਿੱਚ ਜੇ ਨਿੰਬੂ ਵਾਲਾ ਪੀਣਾ ਨਾ ਤੇ ਇਹਦੇ ਚ ਨਿੰਬੂ ਨੂੰ ਨਚੋੜ ਲੋੋ। ਜੇ ਜੀ ਵਿੱਚ ਨਿੰਬੂ ਨੀ ਨਿਚੋੜੀ ਦਾ ਐਸਾ ਨਿੰਬੂ ਨਚੋੜ ਲੋ ਆਲਾ ਨੂਨ ਪਾ ਲੋ। ਤੇ ਤੁਹਾਡਾ ਮਨ ਹੈਗਾ ਤੇ ਕਾਹਾਲਲੀ ਇੰਨੀਰੀ ਕਾਲੀ ਮਿਰਚ ਵੀ ਪਾ ਸਕਦੇ ਹੋ। ਤੇ ਹਾਰਟ ਵਾਸਤੇ ਬਹੁਤ ਚੰਗਾ ਏ ਆ।
ਅੱਛਾ ਇਹ ਕਿ ਨਮਕੀਨ ਵੀ ਬਣ ਜਾਂਦਾ।
ਹਾਂ ਉਹ ਨਿੰਬੂ ਵਾਲਾ ਤਾਂ ਜ਼ਿਆਦਾ ਸਵਾਦ ਬਣਦਾ ਹੈ। ਤੇ ਜਿਹੜਾ ਦੁੱਧ ਵਾਲਾ ਬਣਾਓ ਨਾ ਦੁੱਧ ਪਾਓ ਉਹ ਸ਼ੱਕਰ ਵਿੱਚ ਪਾ ਲੋ ਚੀਨੀ ਪਾ ਲੋ ਚਾਹੇ ਸ਼ੱਕਰ ਪਾ ਲੋ। ਜੇ ਤੁਸੀਂ ਮਿੱਠਾ ਹੋਰ ਕਰਨਾ ਹੈ। ਤੇ ਉਹ ਜੇ ਅਸੀਂ ਦੁੱਧ ਵਾਲਾ ਬਣਾਉਾਨਦੇ ਨਾ ਉਹ ਬੜਾ ਗਾਣਾ ਹੋ ਜਾਂਦਾ। ਫੇਿਰ ਉਹ ਕਿਸੇ ਵੇਲੇ ਖ਼ਰਾਬ ਵੀ ਹੋ ਜਾਂਦਾ ਇੱਕ ਦੂਜੇ ਦਿਨ ਪਿਆ ਰਵੇ। ਤੇ ਸਿੰਪਲ ਬਣਾ ਕੇ ਰੱਖ ਲਓ ਜਿਸਲਲੇ ਤੁਸੀਂ ਪੀਣਾ ਉਸ ਸਵੇਰੇ ਦੁੱਧ ਪਾਉਣਾ ਦੁੱਧ ਪਾ ਲੋ ਨਿੰਬੂ ਪਾਉਣਾ ਤੇ ਕਾਲਾ ਨੂਨ। ਪਾਣਾ ਪਾ ਲੋ ਜੇ ਦਿਲ ਲੈ ਤੇ ਕਾਲੀ ਮਿਰਚ ਪਾਣੀ ਹੈ ਪਾਓ। ਨਿੰਬੂ ਵਾਲੇ ਦਾ ਤੇ ਹਾਂ ਬਣਾ ਕੇ ਰੱਖਦੋ ਜਿਸਲਲੇ ਤੁਸੀਂ ਪੀਂਣਾ ਹੈ ਨਾ ਉਸ ਪਾਓ ਜੋ ਪਾਉਣਾ ਹਾਂਜੀ। ਫੇਰ ਇਹ ਹੈ ਕਿ ਕਲੀ ਕੀਤਾ ਹੋਆ ਭਾਂਡਾ ਜਾਂ ਸ਼ਟੀਲ ਦਾ ਹੋਵੇ। ਕਈ ਵਾਰੀ ਪਿੱਤਲ ਦੇ ਭਾਂਡੇ ਹੁੰਦੇ ਨੇ ਕੋਈ ਕਲੀ ਨ ਨਾ ਕਰਾਉਂਦਾ ਉਹ ਤੇ ਕਸਹਿਲਾ ਹੋ ਜਾਏਗਾ। ਐਵੇਂ ਬੀ, ਹਾਂ-ਹਾਂ ਏਦੇ ਪਲਾਸਟਿਕ 'ਚ ਰੱਖ ਲੋ। ਤੇ ਨਿੰਬੂ ਆਲਾ ਪਿਓਗੇ ਤੇ ਤੁਆਨੂੰ ਤੇ ਉਸ ਲਈ ਹਾਜ਼ਮਾ ਹੋ ਜਾਨਾ ਏ, ਡਕਾਰ ਈ ਆ ਜਾਨਾ ਉਸ ਲਈ ਹਾਂ, ਹਾਂ। ਤੇ ਜੇੜਾ ਇਦਾ ਛਿੱਲੜ ਹੁੰਦਾ ਐ ਨਾ ਛਿੱਲੜ ਤੇ ਉਂ ਤੁਸੀਂ ਚਿਮਚੇ ਨਾਲ ਖਰੋਚ ਕੇ ਖਾਓ ਜੇ ਹਾਂ ਐਂਜੀ ਖਾ ਲੋ ਜੇ ਤੇ ਤੁਆਨੂੰ ਕਬਜੀ ਐ ਤੇ ਤੁਆਨੂੰ ਕਬਜੀ ਏ ਤੇ ਗਲਾਸ ਪਾਨੀ ਦਾ ਪੀਲੋ ਖਾ ਕੇ। ਤੁਆਨੂੰ ਐਂ ਕਬਜੀ ਖੁੱਲ ਜਾਏਗੀ
ਅੱਛਾ, ਇਨਕੇ ਇੰਨਾ ਵਦੀਆ ਹੈਗਾ ਏ।
ਏਦੇ ਏੰਨੇ ਫੈਦੇ ਨੇ ਐ ਵੇ ਬੋਤ ਬਜ਼ਾਰ ਤੇ ਏਦਾ ਅੱਸੀ ਰੁਪਏ ਦਾ ਗਲਾਸ ਏ।
ਹਾਂਜੀ, ਬੋਤ ਮੈਂਗਾ ਲੈ ਕੇ ਆਂਦੇ ਹੁੰਦੇ ਨੇ ਕਈ ਵਾਰੀ ਮੈਨੂੰ ਕੈਂਦੇ ਨੇ ਪੀ ਏਨੂੰ, ਪੀ ਏਨੂੰ ਪਰ ਮੇਰਾ ਦਿਲ ਨੀ ਮੰਨਦਾ।
ਹਾਂ ਉਹ ਤੇ ਮਿਕਸੀਆਂ ਚ ਬਣਾਂਦੇ ਨੇ। ਰੱਬ ਜਾਂਨੇ ਉ ਬੀ ਵੀ ਪੀਸੇ ਜਾਂਦੇ ਹੋਣਗੇ ਹਾਂ।
ਹੋ ਸਕਦਾ ਏ ਘਰ ਦੀ ਬਣੀ ਚੀਜ਼ ਘਰ ਦੀ ਐ ਸਾਫ਼ ਸੁਥਰੀ
ਹੁਣ ਇਹਨਾਂ ਦੇ ਸਰਦਾਰ ਜੀ ਦੇ ਦੋਸਤ ਨੇ ਨਾ ਤੇ ਉਹ ਉਹ ਮਿਕਸੀ ਬਣਾ ਲੈਂਦੇ ਆ ਕੇਂਦਾ ਤੇ ਪਿਆ ਬੀ ਨਈ ਪਿਸਦੇ ਤੇ ਹਾਂ ਉ ਤੇ ਬੋਤਲ 'ਚ ਪਾ ਕੇ ਫਰਿੱਜ ਰੱਖ ਦਿੰਦਾ ਏ, ਜਿਸ ਤਰ੍ਹਾਂ ਨੌਕਰੀ ਤੋਂ ਆਂਦਾ ਆਪ ਵੀ ਪੀ ਲੈਂਦਾ। ਜਨਾਨੀ ਨੀ ਪੀਂਦੀ ਹੋਣੀ ਤੂੰ ਆਪੇ ਬਣਾਂਦਾ ਐਂ, ਬਣਾ ਕੇ ਰੱਖ ਦਿੰਦਾ ਐ
ਉਈ ਮੇਰੇ ਵਾਲਾ ਹਾਲ ਮੇਰੇ ਹਸਬੈਂਡ ਪੀਂਦੇ ਨੇ ਤੇ ਮੇਰਾ ਦਿਲ ਨੀ ਕਰਦਾ ਮੈਂ ਕਹਿੰ ਕੀ ਫਿੱਕ- ਫਿਕ
ਹਾਂ, ਨਈ ਵਿੱਚ ਪਾ ਲੋ ਮਿੱ ਮਿੱਠਾ ਪਾ ਲੋ ਵਿੱਚ ਬੁਰਾ ਚੀਨੀ ਲੈ ਆਓ ਚਾਹੇ ਸ਼ੱਕਰ ਬਣਾ ਲੋ ਹਾਂ, ਪਾਲ ਲੋ ਸ਼ਕ ਕਰ ਪਾਂਦੇ ਨੇ ਗੂੜ ਆਲੀ ਹੁੰਦੀ ਏ, ਚਾਹੇ ਚੀਨੀ ਬੁਰਾ ਲੈ ਆਓ। ਔ ਪਾ ਲੋ
ਅੱਛਾ, ਜਿਵੇਂ ਹੁਣ ਮੇਰਾ ਪੇਟ ਇਸ ਟਾਈਮ ਦਰਦ ਹੈਗਾ ਪੇਟ ਦਰਦ ਹੇਗਾ ਤੇ ਪੋਟੀਆਂ ਵੀ ਲੱਗੀਆਂ ਹੋਇਆ ਲੂਜਮੋਸ਼ ਹੇਨਾ, ਤੇ ਫੇਰ ਇਹਦੇ ਵਿੱਚ ਮੈਂ ਪੀਵਾਂ ਫੇਰ ਸਹੀ ਹੋ ਜੇਗੀ ਪੋਟੀਆਂ ਰੁਕ ਜਾਨਗੀਆਂ?
ਪੀਣਾ, ਆ ਨਿੰਬੂ ਵਾਲਾ ਪਾ ਲੋ ਕਿਉਂਕਿ ਪੇਟ ਵੀ ਸਈ ਰੇਗਾ ਹਾਜਮਾ ਵੀ ਰੇਗਾ, ਹਾਂਜੀ ਨਵੋ ਵਾਲਾ ਤੇ ਉ ਛਿੱਲੜ ਨਾ ਖਾਨਾ, ਖਾਣਾ ਹੈਗਾ ਤੇ ਛਿੱਲੜ ਖਾ ਲੈਨਾ ਉ ਵੀ ਤੁਆਨੂੰ ਕਬਜੀ ਕਰੇਗਾ। ਪਾਨੀ ਨਾ ਪੀਨਾ, ਜੇ ਤੁਹਾਨੂੰ ਅ ਅ ਕਬਜੀ ਹੋਵੇ ਨਾ ਤੇ ਫੇਰ ਪਾਣੀ ਪੀਓ ਜੇ ਤੁਆਨੂੰ ਆ ਰਹੇ ਨੇ ਨੂੰ ਮੋਸ਼ਨ ਆ ਰਏ ਨੇ ਤੇ ਫੇ ਤੁਸੀਂ ਖਾਲੀ ਖਿੱਲੜੀ ਖਾਓ ਹਾਂ ਫੇਰ ਘੰਟੇ ਮਗਰੋਂ ਪਾਨੀ ਪੀਨਾ ਅੱਧੇ ਘੰਟੇ ਮਗਰੋ ਉਸ ਲੇ ਨਾ ਪੀਨਾ ਹਾਂ ਕਬਜੀ ਤੇ ਔਸਲੇ ਪੀਲੋ ਨਾਲ ਹੀ, ਹਾਂਜੀ ਔ
ਤੇ ਕੱਲ ਨਾ ਮੈਂ ਭਰਾ ਨੂੰ ਹੱਕ ਕ ਗਾੱਲ ਦੱਸਾਂ ਕੱਲ ਨਾ ਮੇਰੇ ਬੇਟੇ ਨੂੰ ਵੀ ਨਾ ਗੁਆਂਢੀਆਂ ਨੇ ਦਿੱਤੇ ਕੇਂਦੇ ਆ ਬੇਲਦੇ ਨਾ ਉਹ ਹੈਗੇ ਨੇ ਬੀਜ ਆਪਣੇ ਇੱਥੇ ਲਗਾ ਲੋ ਕੇਂਦਾ ਪੇੜ ਕੇਂਦੇ ਪੇੜ ਲਗਾ ਲੋੋ
ਹੁਣ ਤੇ ਬਾਰ ਈ ਲਾ ਬੂਏ ਅਗੇ ਲਾ ਲੈਨੇ ਆ ਬਾਰ
ਹਾਂ ਫੇਰ ਮੈਂਰੇ ਉਈ ਦਿਮਾਗ ਚ ਘੁੰਮੀ ਗਿਆ। ਮੈਂ ਬੇਲ ਤਾਂ ਭੈਣ ਜੀ ਦੇ ਘਰ ਵੀ ਪੇੜ ਲੱਗਾ ਹੋਇਆ ਸੀਗਾ ਅੱਜ ਮੇਰੇ ਪੇਲੇ ਮੇਰੇ ਬੱਚੇਆ ਨੂੰ ਆਂਟੀ ਨੇ ਦੇਤੇ ਨੇ ਕੇਂਦੇ ਆ ਕੱਪ ਵਿੱਚ ਦਿੱਤੇ ਤੇ ਨੇ ਦਕੇਂਦੇ ਕਿੰਨੇ ਉਹ ਡੱਬੀ ਦਿੱਤੇ ਨੇ? ਕੇਂਦੇ ਤੁਸੀਂ ਵੀ ਅਪਣੇ ਪੇਡ ਲਗਾ ਲੋ
ਤੇ ਏ ਬੀਅ ਏ ਏਦੇ ਵਿੱਚ ਜੇੜੇ ਨਿਕਲਦੇ ਨੇ ਉਈ ਦਿੱਤੇੂ ਸ਼ੂ
ਹਾਂਜੀ, ਓਹੀ ਦਿੱਤੇ ਨੇ
ਤੁਨੂੰ ਕੋ ਸਾਡੇ ਤੇ ਘਰ ਇੰਨਾ ਬੇਲ ਆ, ਕੇ ਣੇਨਾ ਬਿੱਲਵੇ ਅਸੀਂ ਆਪ ਸੁਖਾ ਲਾਂਗੇ ਵੀ ਹਾਂ ਸਾਡੇ ਤੇ ਐਂਝ ਕਿੰਨੇ ਲਾਗ ਅ ਇਹਨ ਉਹ ਫਡੇ ਨਿਕ ਨੀ
ਅੱਛਾ ਜੀ ਤੇ ਇਹ ਪੈਚ ਜਿਵੇਂ ਪੇੜ ਇਹਦਾ ਲਗਾਈਏ ਤੇ ਕਿੰਨੇ ਟਾਈਮ ਬਾਅਦ ਇਹਦੀ ਗਰੋਥ ਹੁੰਦੀ ਕਿੰਨੇ ਟਾਈਮ ਬਾਅਦ ਇਹ ਲੰਬਾ ਉੱਚਾ ਹੁੰਦਾ ਹ
ਐਂ ਤਾਂ ਸ਼ੁਰੂ ਤੋਂ ਹੀ ਜਦੋਂ ਦਾ ਅਸੀਂ ਪਲਾਟ ਲਿੱਤਾ ਹੈ ਨਾ ਉਸ ਤੋਂ ਪਹਿਲੋਂ ਦਾ ਹੀ ਲੱਗਿਆ ਬਹੁਤ ਦੇਰ ਪਹਿਲੋਂ ਦਾ ਹੀ ਹੈ ਬੜੇ ਸਾਲਾਂ ਪੁਰਾਣਾ ਹੈ ਪੇਡਾ ਹਾਂ ਇਹ ਤੇ ਹਾਂ ਜੇ ਲਗਾਉਣਾ ਹੈਗਾ ਨਾ ਬੂਹੇ ਅੱਗੇ ਲਗਾਣਾ ਹੋਰ ਕਿਧਰੇ ਕਿ ਉਹਦੇ ਚ ਜਿਹੜਾ ਪਲਾਟ ਹੈ ਨਾ ਕੱਲ ਨੂੰ ਬਣਾਵੇ ਬੰਦਾ ਫੇਰ ਪੁੱਟਣਾ ਸਹੀ ਨੀ ਨਾ ਲੱਗਦਾ ਇਹਦੇ ਤੇ ਵਾਸ ਹੁੰਦਾ ਨਾ ਸ਼ਿਵ ਜੀ ਹਾਂ ਇਹਦੇ ਥੱਲੇ ਤੇ ਅ ਕਹਿੰਦੇ ਨਾ ਸੱਪ ਦਾ ਪੈਰਾ ਜ਼ਰੂਰ ਹੁੰਦਾ ਇਹਦੇ ਥੱਲੇ
ਅੱਛਾ ਜ ਅੱਛਾ ਉਹੀ ਨਾ ਕਿਆ ਨਾਮ ਹੈ ਸਾਡੇ ਆਸੇ ਪਾਸੇ ਪਲਾਟ ਤਾਂ ਖਾਲੀ ਗਏ ਨੇ ਹੁਣ ਫੇਿਰ ਸਮਝ ਨੀ ਨਾ ਹੁੰਦਾ ਅੱਗਲੇੈ ਕੇ ਬਣਾ ਲੈਣ ਫਿਰ ਫੇਰ ਦਿੱਕਤ ਆਏਗੀ ਉਓਨੀ ਦਿਨ ਗਰੋਥ ਹੋਏਗੀ
ਹੋਰ ਐ ਹਾਂ ਹੀ ਨਾ ਫੇਿਰ ਇਹ ਵੀ ਇਹ ਤਾਂ ਹੀ ਕਹਿੰਦੇ ਪਹਿਾਂ ਵੀ ਹੋ ਪਲਾਟ ਕੱਲ ਨੂੰ ਅਸੀਂ ਬਣਾਉਂਦੇ ਹਾਂ ਤੇ ਫੇਰ ਇਹ ਵੀ ਹੁੰਦਾ ਨਾ ਵੀ ਦਿੱਕਤ ਪੁੁੱਟੀਏ ਤੇ ਜਗ੍ਹਾ ਤੇ ਫੇਰ ਇਹ ਜਿੱਥੇ ਲਾਓ ਨਾ ਇੱਥੇ ਉਹ ਮਤਲਬ ਕਨ ਖਯੂਰੇ ਸਭ ਵਗੈਰਾ ਨਿਕਲ ਆਉਂਦੇ ਨੇ ਫੇਰ ਘਰ ਵਿੱਚ ਜਾਣਗੇ ਇੰ ਹੈ ਹਾਂ
ਇਹੀ ਕਿ ਫ ਸਾਡੇ ਗੁਆਂਢੀਆਂ ਨੇ ਲਗਾਏ ਨੇ ਨਾ ਦੋ ਤਿੰਨ ਪੇੜ ਲਗਾਏ ਨੇ
ਉਹਨੇ ਗਮਲੇ ਚ ਲਾਏ ਹੋਣੇ ਆ
ਨਹੀਂ ਨਹੀਂ ਭੈਣ ਜੀ ਗਮਲੇ ਸੀ ਇੰਨਾ ਵੱਡਾ ਪੇੜ ਕਿੱਥੋਂ ਲੱਗ ਜਾਗਾ ਪੇੜ ਤਾਂ ਜ਼ਮੀਨ ਚ ਹੀ ਲਗਣਾ ਨਾ
ਹਾਂ ਨਹੀਂ ਕਈਆਂ ਨੇ ਇਹ ਇਹ ਤੇ ਧਰਤੀ ਤੇ ਹੀ ਲੱਗੇਗਾ ਵੱਡਾ ਸਾਰਾ ਇਹ ਉਹ ਸੰਤਿਰਆਂ ਦੇ ਪੇੜ ਕਈਆਂ ਨੇ ਗਮਲਿਆਂ ਚ ਲਾਏ ਨੇ ਵੱਡੇ- ਵੱਡੇ ਗਮਲਿਆਂ ਚ
ਅੱਛਾ ਜੀ ਤੇ ਫੇਿਰ ਉਹ ਉਗ ਜਾਂਦੇ ਨੇ
ਹਾਂ ਸਾਡੇ ਇੱਧਰ ਨਾਲ ਸੀ ਤੇ ਉਹਨਾਂ ਨੇ ਸੰਤਰੇ ਪੇੜੇ ਲਾਏ ਉਹਨਾਂ ਨੂੰ ਮਕਾਨ ਆਪਣਾ ਤਿਆਰ ਕਰਨਾ ਸੀ ਤੇ ਸਾਡੇ ਅਹ ਸਾਹਮਣੇ ਮਕਾਨ ਨਾ ਤੇ ਉਹਦੇ ਪਿੱਛੇ ਜਿਹੜਾ ਮਕਾਨ ਦਾਰਾਂ ਦਾ ਪੁਲਸੀਆਂ ਦਾ ਉਹਨਾਂ ਨੇ ਫੇਿਰ ਆਪਣੇ ਸਾਰੇ ਪੇਡੇ ਦੇ ਮੈਂ ਵੇਖ ਕੇ ਆਈ ਸੀ ਸੰਤਰੇ ਲੱਗੇ ਹੋਏ ਨੇ
ਅੱਛਾ ਜੀ
ਸੋਆ ਸੀ ਖੱਟੇ ਮਿੱਟੇ
ਅੱਛਾ
ਨਿੰਬੂ ਲੱਗ ਜਾਂਦੇ ਨੇ ਗਮਲਿਆਂ ਚ ਵੱਡੇ ਹੋਣੇ ਚਾਹੀਦੇ ਗਮਲੇ
ਹਾਂਜੀ ਇਹ ਤਾਂ ਹੈਗਾ
ਪੇਡਾ ਹੁੰਦਾ ਤੇ ਬਸ ਇਹ ਖਾਦ ਖੂਦ ਪਵੇ ਤੇ ਲੱਗ ਜਾਂਦੀਆਂ ਚੀਜ਼ਾਂ
ਹਾਂਜੀ ਇਹ ਤਾਂ ਹੈਗਾ ਤੇ ਫੇਿਰ ਖਾਦ ਤੁਸੀਂ ਕਿਸ ਚੀਜ਼ ਦੀ ਬਣਾ ਦੇ ਉਹ ਪੌਦੇ ਆਪਣੇ ਪੌਦਿਆਂ ਨੂੰ ਪਾ
ਹਾਂ ਮੈਂ ਤੇ ਹੁਣ ਬਣਾਈ ਆ ਇੱਕ ਦੱਸਿਆ ਸੀ ਕਿਸੇ ਨੇ ਚਾਹ ਬਣਾਉਦੇ ਹ ਨਾ ਅਸੀਂ ਚਾਹ ਪੀਦੇ ਹਾਂ ਤੇ ਉਹ ਪੱਤੀ ਅਸੀਂ ਮਤਲਬ ਕਿ ਧੋ ਲੈਂਦੇ ਹਾਂ ਉਸੇ ਭਾਂਡੇ ਚ ਧੋ ਕੇ ਮਾੜੇ ਮਾੜੇ ਉੱ ਘੌਲ ਲੈਂਦੇ ਹ ਕਈ ਵ ਮਲਾਈ ਮਲੂਈ ਹੁੰਦੀ ਹੈ ਸਭ ਨਿਕਲ ਜਾਂਦੀ ਹੈ ਦੁੱਧ ਦੱਧ ਉਹਵੇ ਇੱਕ ਦੋ ਪਾਣੀ ਧੋ ਕੇ ਛਾਨਣੀ ਚ ਪਾਗੇ ਤੇ ਉਹ ਨੱਚੜ ਜਾਂਦੀ ਹੈ ਫੇਰ ਪਲੇਟ ਚ ਪਾ ਦੇਣਾ ਸੁੱਕ ਜਾਂਦੀ ਹੈ ਉਹੀ ਫੇਰ ਪੇਡੇ ਦੇ ਪਾਸੇ ਪਾਸੇ ਪਾ ਦਿੰਦੇ ਆਾਂ ਮਾੜਾ ਇਹਨਾ ਹਿਲਾ ਦਿੰਨਦੇ ਆ ਖਾਚੂ ਨਾਲ ਕਈ ਕਹਿੰਦੇ ਆ ਕੇਲਿਆਂ ਦਾ ਛਿੱਲੜ ਹੁੰਦਾ ਇਹਨਾਂ ਨੂੰ ਭਿਓਵੋ ਇਹਦਾ ਕੈਲਸ਼ੀਅਮ ਹੀ ਆ ਪੇੜਿਆਂ ਵਾਸਤੇ
ਅੱਛਾ ਜੀ ਨਹੀਂ, ਮੈਂ ਤਾਂ ਹੁਣ ਵੇਲ ਦਾ ਸੋਚ ਰਹੀ ਸੀ ਮੇਰਾ ਪੇਟ ਖ਼ਰਾਬ ਐ ਨਾ ਮੈਂ ਕਿਹਾ ਚੱਲ ਵੇਲ ਦਾ ਸਾਰੇ ਕਹੀ ਜਾਂਦੇ ਤੇ ਬੇਲ ਦਾ ਜੂਸ ਪੀਓ ਵਧੀਆ ਆਂਦਾ ਮੈਂ ਕਿਹਾ ਚੱਲ ਭੈਣ ਜੀ ਨੂੰ ਪੁੱਛ ਅੱਛਾ ਇਹਨਾਂ ਦੇ ਘਰ ਤਾਂ ਪੇੜ
ਹੂੰ-ਹੂੰ, ਆਹੋ ਜੀ ਉਹ ਬਣਾ ਲੋ ਨਾ ਭਿਉਂ ਛੱਡੋ ਉਹਨੂੰ ਹੁਣ ਭਿਉੋ ਦੋ ਤੇ ਘੰਟੇ ਮਗਰੋਂ ਤੁਸੀਂ ਬਣਾ ਲੈਣਾ ਗਰਮੀ ਐ ਪਾਣੀ ਤਾਂ ਉੰਝ ਗਰਮ ਹੁਣਹੋ ਜਾਂਦਾ ਮਿੰਟ ਚ ਭਾਂਡੇ ਪ ਓ ਓਨੇ ਉਬਲ ਜਾਣਾ ਬੁੱਧੇ ਨੇ ਬਸ ਉਹਨੂੰ ਹੱਥ ਨਾ ਮੰਨ ਲਓ ਆ ਚੰਗੀ ਤਰਾਂ ਹੱਥ ਧੋ ਗੇ ਆਪਣੇ ਵੱਡੀ ਛਾਨਣੀ ਨਾ ਛਾਣ ਲੋ
ਅੱਛਾ ਜੀ, ਯਾਨੀ ਕਿ ਛਾ ਕਿੰਨੀ ਕ ਵਾਰੀ ਛਾਨਣਾ ਪੈਂਦਾ ਭੈਣ ਜੀ ਇਹ
ਹੈਂ ਕਿ ਭਿਓ ਤਾਂ ਓਹਨੂੰ ਤੁਸੀਂ ਇੱਕ ਵਾਰੀ ਛਾਣ ਲਓਗੇ ਜਿੰਨਾ ਤਕ ਨੂੰ ਪਤਾ ਲੱਗਦਾ ਵਾ ਤੁਹਾਨੂੰ ਗਾੜਾ ਪਾਣੀ ਨਿਕਲਦਾ ਪਿਆ ਓਨੀ ਵਾਰੀ ਕਰ ਲੈਣਾ ਵੀ ਆਹ ਦੂਸਰੇ ਭਾਂਡੇ ਚ ਪਾਈ ਜਾਣੇ ਤੇ ਫੇਰ ਦੂਸਰਾ ਭਾਂਡਾ ਇੱਕ ਹੋਰ ਲੈ ਲੈਣਾ ਉਹਦੇ ਚ ਕੋ ਕਰੀ ਜਾਣਾ ਇੱਕ ਜਿਸ ਤਰ੍ਹਾਂ ਜੱਗ ਚ ਬਣਾ ਲਿਆ ਉਹਦੇ ਚ ਪੁੁੰਨ ਲੋ ਦੂਸਰੇ ਚ ਉਸ ਜਿਹਦੇ ਚ ਪਹਿਲੋਂ ਪਿਓਆ ਸੀ ਉਹਦੇ ਵਿੱਚ ਫੇਰ ਤੁਸੀਂ ਹੱਥ ਮਾਰ ਕੇ ਕਚੋਲ ਲੋ
ਅੱਛਾ ਤੇ, ਫੇਰ ਇਹਦੇ ਵਿੱਚ ਗੋਦ ਕਤੀਰਾ ਵੀ ਪੈ ਜਾਂਦਾ ਜਿਵੇਂ ਗੋਦ ਕਤੀਰਾ ਪਾ ਕੇ
ਨ-ਨਾ, ਕੁਛ ਨੀ ਬਸ ਐ ਹੀ ਸਿੰਪਲ ਹੀ ਬਣਦਾ ਐ ਬਸ
ਅੱਛਾ ਜੀ ਸਿੰਪਲ ਹੀ ਬਣਦਾ ਬਸ ਇਹਦੇ ਚ ਕਾਲੀ ਨ
ਵੈਸੇ ਤੁਹਾਨੂੰ ਪੋਟੀਆਂ ਆਈਆਂ ਨਾ ਗੋਂਦ ਕਤੀਰਾ ਖਾਣਾ ਨਾ ਹਾਂ, ਹੋ ਬੜਾ ਠੰਡਾ ਹੁੰਦਾ ਨਾ ਉਹ ਆ ਜਾਣਗੇ ਆਪੇ ਹਾਂਜੀ ਉਹ ਖਾ ਲਓ। ਦਹੀਂ ਚ ਪਾ ਲੋ ਪੋਲ ਦਾ ਸਿਰਕਾ ਉਹਦੇ ਨਾਲ ਢਿੱਡ ਹੋ ਜਾਏਗਾ ਤੁਹਾਡਾ ਪੇਟ ਹੀ, ਹਾਂ-ਹਾਂ ਓ ਦਹੀ ਚ ਪਾ ਖਾਲੋ
ਅੱਛਾ ਜੀ, ਚਲੋ ਬਹੁਤ ਵਧੀਆ ਲੱਗਾ ਭੈਣ ਜੀ ਤੁਹਾਡੇ ਨਾਲ ਗੱਲ ਕਰਕੇ
ਚਲੋ ਠੀਕ ਆ ਤੁਸੀਂ ਬਣਾ ਲੈਣਾ ਨਾ ਹੁਣ ਭਿਓ ਛੱਡੋ ਵੇਲ ਭੇਜਿਆ ਸੀ ਨਾ ਧੋਣੇ ਮੈਂ ਤੇ ਆਹੋ ਪਿਓਲੋ ਤੋੜ ਕੇ ਛਿੱਲੜ ਪਿਆ ਰਹਿਨ ਦੋ ਜਿਹਨੂੰ ਕਬਜੀ ਉਹਨੂੰ ਖੋਆ ਕੇ ਪਾ ਆਪ ਖਾ ਲੋ ਨਾ ਪਾਣੀ ਪੀ ਹਾਂ, ਬੜਾ ਸਵਾਦ ਲੱਗਦਾ
ਠੀਕ ਐ ਭੈਣ ਜੀ ਠੀਕ ਐ ਠੀਕ ਐ ਭੈਣ ਜੀ ਫਿਰ ਸਤਿ ਸ੍ਰੀ ਅਕਾਲ ਜੀ
ਅੱਛਾ ਜੀ, ਸਾਸਰੀ ਕਾਲ